ਹੈਲੋ ਹਾਂਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਤੁਸੀਂ ਠੀਕ ਹੋ, ਹਾਂਜੀ ਮੈਂ ਤੇ ਠੀਕ ਹਾਂ ਹੋਰ ਅੱਜ ਦਾ ਮੌਸਮ ਕਿੰਨਾ ਵਧੀਆ ਹੋ ਰਿਹਾ ਅੱਜ ਮੌਸਮ ਇੰਨੇ ਚਿਰ ਤੋਂ ਇੰਨੀ ਗਰਮੀ ਪੈਣ ਦਹੀ ਸੀ। ਤੁਹਾਡੇ ਇਥੇ ਵੀ ਪੈਂਦੇ ਆ।
ਹਾਂਜੀ ਰਾਤ ਪਿਆ ਸੀ ਹੁਣ ਹਟ ਗਿਆ।
ਚਲੋ ਏਹ ਤਾਂ ਵਧੀਆ ਹੁਣ ਤਾਂ ਵੀ ਇੰਨੀ ਗਰਮੀ ਸੀ ਇਨੇ ਦਿਨਾਂ ਤੋਂ ਕਿਤੇ ਜਾਂ ਵੀ ਨੀ ਪਾਏ। ਪੂਰੀ ਗਰਮੀਆਂ ਚ ਹੁਣ ਥੋੜਾ ਮੌਸਮ ਠੀਕ ਹੋਇਆ।
ਹਾਂਜੀ ਹਾਂਜੀ ਹੁਣ ਜਾ ਸਕਦੇ ਹਾਂ ਠੰਡਾ ਹੋ ਗਿਆ ਵਾ।
ਹਾਂਜੀ ਹੂੰ।
ਹੋਰ।
ਹੋਰ ਬਸ ਸਭ ਵਧੀਆ ਬੈਠੇ ਆ ਰੋਟੀ ਪਾਣੀ ਹੋ ਗਿਆ ਤੁਸੀਂ ਖਾ ਲਿਆ ਰੋਟੀ।
ਹਾਂਜੀ ਹਾਂਜੀ ਖਾਲੀ ਕੀ ਖਾ ਲਿਆ ਅੱਜ।
ਹੈਲੋ।
ਹਾਂਜੀ ਹਾਂਜੀ ਮੈਂ।
ਮੈਂ ਕਿਹਾ ਕੀ ਬਣਾ ਲਿਆ ਅੱਜ।
ਅਸੀਂ ਆਹ ਛੋਲੇ ਚੌਲ ਬਣਾਏ ਸੀ ਤੁਸੀਂ ਕੀ ਬਣਾਇਆ?
ਅਸੀਂ ਅਸੀਂ ਅੱਜ ਬਣਾਈ ਪਨੀਰ ਦੀ ਭੁਰਜੀ।
ਚਲੋ ਵ ਤਾਂ ਵਧੀਆ ਗੱਲ ਆ ਹੋਰ
ਬਸ ਵਧੀਆ ਤੁਸੀਂ ਦੱਸੋ?
ਹਾਂਜੀ ਸਾਡੇ ਇਥੇ ਵੀ ਸਭ ਵਧੀਆ।
ਠੀਕ ਹੈ ਹੋਰ ਜਨ ਛੁੱਟੀਆਂ ਚ ਕਿਤੇ ਘੁੰਮਣ ਦਾ ਪਲੈਨ ਨੀ ਬਣਾਇਆ?
ਗਏ ਸੀਗੇ ਲਾਗੇ ਪਾਸੇ ਇਏਦਾਂ ਹੀ ਗੁਰਦੁਆਰੇ ਵਗੈਰਾ ਹੀ ਗਏ ਸੀ ਗਰਮੀ ਇੰਨੀ ਸੀ। ਤੇ ਗਏ ਨੀ ਹੁਣ ਕਾਰ ਚ ਵੀ ਜਾਣਾ ਔਖਾ ਹੀ ਲੱਗਦਾ ਕਾਰ ਚ ਵੀ ਥੋੜੀ ਡੀਹਾਈਡੇਸ਼ਨ ਹ ਸਸ਼ਨ ਹੁੰਦੀ ਆ ਗਰਮੀ ਲੱਗ ਕੇ ਮੈਨੂੰ ਤਾਂ ਮੈਂ ਇਥੋਂ ਟਰੈਵਲ ਹੁੰਦਾ ਨੀ ਹੈ। ਤਾਂ।
ਠੀਕ ਆ।
ਹਾਂਜੀ ਹੋਰ ਤੁਸੀਂ ਕਿ। ਕਿੱਥੇ ਗਏ ਸੀਗੇ ਗਰਮੀਆਂ ਚ ਛੁਟੀਆਂ ਚ।
ਮੈਂ ਮੈਂ ਨੀ ਗਿਆ ਜ ਮੈਂ ਘਰੇ ਰਿਹਾ।
ਕਾਫੀ ਬੋਰਿੰਗ ਟਾਈਪ।
ਹਾਂਜੀ।
ਚਲੋ ਇਹ ਤਾਂ ਵਧੀਆ ਘਰੇ ਰਹਿਣਾ ਵੀ ਵਧੀਆ ਹੁੰਦਾ ਇੰਨੀ ਗਰਮੀ ਚ ਕੋਈ ਕਿੱਥੇ ਹੀ ਜਾਊਗਾ।
ਗਰਮੀ ਜ਼ਿਆਦਾ ਸੀ ਤਾਂ ਕਰਕੇ ਨੀਂ ਗਏ ਕਿਤੇ।
ਹਾਂਜੀ ਚਲੋ ਇਹ ਵੀ ਵਧੀਆ ਹੈਗਾ ਕੋਈ ਗੱਲ ਨੀ। ਘਰੇ ਹੀ ਠੀਕ ਆ ਉੱਦਾਂ ਏ ਸੀ ਚ ਬੈਠੇ ਰਹੋ ਗਰਮੀ ਚ ਕਿੱਥੇ ਹੀ ਜਾਵੇ ਬੰਦਾ।
ਹਾਂਜੀ ਹਾਂਜੀ।
ਹਾਂਜੀ
ਹੁਣ ਠੰਡਾ ਹੋਇਆ ਹੁਣ ਜਾ ਸਕਦੇ ਪਰ।
ਹਾਂਜੀ ਲੇਕਿਨ ਮੀਂਹ ਚ ਵੀ ਕਿੱਥੇ ਜਾ ਸਕਦੇ ਮੀਂਹ ਚ ਫਿਰ ਕੱਪੜੇ ਵਗੈਰਾ ਖ਼ਰਾਬ ਨਹੀਂ ਹੁੰਦੇ ਆ ਨਾਲ ਐਕਸੀਡੈਂਟ ਦਾ ਡਰ ਰਹਿੰਦਾ ਹਾਂਜੀ। ਹਾਂਜੀ
ਔਰ
ਹੋਰ ਤੁਸੀਂ ਦੱਸੋ ਮੈਂ ਤਾਂ ਬੋਲ ਨ ਡਈ
ਮਨ ੱਲ
ਹਾਂਜੀ ਅੱਜ ਅੱਜ ਅਸੀਂ ਮੈਂ ਤੁਹਾਨੂੰ ਦੱਸਦੀ ਹਾਂ ਅੱਜ ਕੀ ਕੀ ਹੋਇਆ ਅੱਜ ਮੈਂ ਸਵੇਰੇ ਉ ਬੈਠੇ ਸੀਗੀ ਉਹ ਤੇ ਸਾਡੇ ਇੱਥੇ ਤਾਂ ਸਵੇਰ ਤੋਂ ਮੀਂਹ ਪੈਣਦੇ ਆ ਤੇ ਇੱਥੇ ਸਾਡੇ ਉੱਤੋਂ ਬਹੁਤ ਪਾਣੀ ਆ ਗਏ ਸੀ ਥੱਲੇ ਤੇ ਫੇਿਰ ਮੈਂ ਉੱਡਦੇ ਪਹਿਲਾਂ ਮੈਂ ਪਾਣੀ ਕੱਢਿਆ ਫਿਰ ਮੈਂ ਸਫ਼ਾਈ ਕੀਤੀ। ਫਿਰ ਮੈਂ ਆਪਣੇ ਘਰ ਦਾ ਕੰਮ ਕੀਤਾ ਫਿਰ ਮੈਂ ਸਕੂਲ ਕਾਲਜ ਦਾ ਕੰਮ ਕੀਤਾ। ਫਿਰ ਮੈਂ ਫਿਰ ਬਹਿ ਗਈ ਮੈਂ ਚਾਹ ਪੀਤੀ ਫਿਰ ਮੈਂ ਪਾਠ ਵਗੈਰਾ ਕੀਤਾ ਮੈਂ ਕੰਮ ਕੁੁੰਮ ਕਰਕੇ ਸਾਰਾ ਫਿਰ ਪਾਠ ਕੀਤਾ ਫਿਰ ਚਾਹ ਪੀ ਫੇਿਰ ਮੈਂ ਫੇਿਰ ਬਹਿ ਗਈ ਤੁਸੀਂ ਸ ਤੁਸੀਂ ਮੋਰਨਿੰਗ ਵੌਕ ਤੇ ਜਾਂਦੇ ਓ?
ਹਾਂਜੀ ਜਾਨਾ ਵਾਂ।
ਚਲੋ ਵਧੀਆ ਗੱਲ ਆ। ਮੋਰਨਿੰਗ ਵੌਕ ਬੰਦੇ ਦੀ ਸਿਹਤ ਲਈ ਬਹੁਤ ਵਧੀਆ ਹੁੰਦੀ ਐ, ਹਰ ਕਿਸੇ ਨੂੰ ਮੋਰਨਿੰਗ ਵੌਕ ਤੇ ਜਾਣਾ ਚਾਈਦਾ। ਮੈਂ ਵੀ ਜਾਂਨੀ ਆਂ, ਰੋਜ਼ ਸਵੇਰੇ।
ਹਾਂਜੀ ਵਧੀਆ ਬੰਦਾ ਫਿਟ ਰਹਿੰਦਾ ਵਾ। ਮੈਡੀਸਨ ਦੀ ਲੋੜ ਨੀ ਪੈਂਦੀ ਗੀ ਜਾਦਾ।
ਹਾਂਜੀ, ਬਿਲਕੁਲ। ਨਾਲੇ ਹੁਣ ਤਾਂ ਡੌਕਟਰ ਵੀ ਸਜੇਸਟ ਕਰਦੇ ਆ ਕਿ ਘੱਟੋ ਘੱਟ ਟੈੱਨ ਥਾਊਜੈ਼ਂਡ ਸਟੈੱਪਸ, ਹਰ ਬੰਦੇ ਨੂੰ ਚੱਲਣਾ ਚਾਈਦਾ ਦਿਣ ਦੇ ਇੱਚ।
ਹਾਂਜੀ ਹਾਂਜੀ।
ਹਾਂਜੀ। ਹੋਰ।
ਤੁਹੀਂ ਦੱਸੋ, ਕੀ ਕਰਦੇ ਤੁਹੀਂ?
ਕੁਛ ਨੀ ਮੈਂ-ਅਹੀਂ ਬੈਠੇ ਆਂ, ਤੁਸੀਂ ਦੱਸੋ ਤੁਸੀਂ ਕੀ ਕਰਦੇ?
ਅਸੀਂ ਵੀ ਵੇਲੇ ਬੈਠੇ।
ਚਲੋ, ਇਹ ਤਾਂ ਵਧੀਆ ਗੱਲ ਆ, ਹੋਰ। ਅਸੀਂ ਵੀ ਬੈਠੇ ਈ ਸੀ, ਜਿਵੇਂ ਅੱਜ ਮੌਸਮ ਬਹੁਤ ਵਧੀਆ ਤੇ ਕੱਲ੍ਹ ਵੀ ਮੌਸਮ ਬਹੁਤ ਵਧੀਆ ਸੀਗਾ। ਤੇ ਕੱਲ ਅਹੀਂ ਪਕੌੜੇ ਬਣਾਉਣ ਦਾ ਸੋਚਣ ਦੇ ਹੀ। ਹੁਣ ਮੌਸਮ ਵਧੀਆ ਹੁੰਦੇ ਈ ਸਾਡੇ ਖਿਆਲ ਵਿ ਤਾਂ ਇਹੀ ਆਉਂਦੇ ਆ ਕਿ ਕੁਛ ਖਾਣ ਨੂੰ ਮਿਲ ਜੇ ਬਸ, ਖਾਣਾ ਚਾਉਨੇ ਆਂ ਬਸ, ਵਧੀਆ ਤੋਂ ਵਧੀਆ।
ਹਾਂਜੀ ਹਾਂਜੀ।
ਹਾਂਜੀ, ਤੇ ਫਿਰ ਅੱਜ ਫਿਰ ਮੈਂ ਬਸ, ਬਹੁਤ ਵਧੀਆ ਚੱਲਣ ਡਈਏ ਸਟੱਡੀ ਦਾ ਤਾਂ ਨਾ ਹੀ ਪੁੱਛੋ।
ਕਿਹੜੀ ਸਟੱਡੀ ਕਰਦੇਓ?
ਮੈਂ ਇਲੈਵਨਥ'ਚ ਆਂ। ਕੁਛ ਨੀ ਕਰਦਾ, ਹਾਂਜੀ। ਤੁਸੀਂ ਕੀ ਕਰਦੇਓ? ਮੈਂ ਮੈਂ ਪੀਸੀਐਮ ਲਈਏ।
ਠੀਕ।
ਹਾਂਜੀ, ਹੋਰ ਤੁਸੀਂ ਦੱਸੋ ਤੁਸੀਂ ਕੀ ਕਰਦੇਓ?
ਮੈਂ ਵੇਹਲਾ ਬੈਠਾ।
ਹਾਂਜੀ, ਅੱਜ-ਕੱਲ ਲੋਕਾਂ ਮੁੰਡਿਆਂ ਨੂੰ ਹੋਰ ਕੰਮ ਹੀ ਕੀ ਵੇਲੇ ਬੈਠਣ ਤੋਂ ਸਿਵਾ।
ਮੁੰਡਿਆਂ ਨੂੰ ਕੰਮ ਹੁੰਦੇ ਆ, ਐ ਵਾਲੇ ਤੇ ਵੇਹਲੇ ਹੀ ਹੁੰਦੇ ਸਾਰੇ।
ਅੱਛਾ, ਸਾਡੇ ਆਲੇ ਤਾਂ ਵੇਹਲੇ ਹੀ ਬੈਠੇ ਰਹਿੰਦੇ ਆ। ਆਂ ਹਾਂ, ਆ ਰੱਬ ਤੁਹਾਨੂੰ ਅਗਲੇ ਜਨਮ 'ਚ ਕੁੜੀ ਬਣਾਵੇ, ਫੇਰ ਥੋਨੂੰ ਪਤਾ ਲੱਗ ਜੇ। ਕੁੜੀ ਕਿੰਨੀ ਵੇਲੀ ਹੁੰਦੀਏ।
ਮੈ ਨੀ ਬਣਨਾ ਕੁੜੀ-ਕਾੜੀ।
ਕੋਈ ਗੱਲ ਨੀ ਕੁੜੀ ਨਾ, ਆਂ ਕੋਈ ਗੱਲ ਨੀ ਕੁੜੀ ਨਾ ਬਣੋ ਤੁਆਡੀ ਮਰਜ਼ ਰੱਬ ਨਾਈਂ ਕਰੇ। ਕਿਹੇ ਨੂੰ ਪੁੜੀ ਬਣਾਵੇ, ਮੈਂ ਤਾਂ ਆਪ ਇਸ ਜਨਮ ਚ ਬਣ ਗਈ। ਰੱਬ ਕਰੇ ਜੇ ਕਦੇ ਅਗਲਾ ਜਨਮ ਹੋਵੇ ਮੈਂ ਕੁੜੀ ਨਾ ਹੀ ਬਣਾ।
ਕੋਈ ਨਾ ਤੁਹੀਂ ਮੂੰਡੇ ਬਣ ਕੇ ਵੇਖ ਲੇਓ।
ਹਾਂਜੀ, ਮੈਂ ਮੁੰਡਾ ਬਣਨਾ ਪਸੰਦ ਕਰੂੰਗੀ, ਮੁੰਡੇ ਮੁੰਡਿਆਂ ਦੀ ਜ਼ਿੰਦਗੀ 'ਚ ਹੁੰਦਾ, ਕਿ ਮੁੰਡੇ ਪੜ੍ਹਨ ਆਪਣੇ ਆਪ ਲਈ ਕਮਾਣਾ ਵੀ ਓਨਾਂ ਨੂੰ ਔਖਾ ਲੱਗਦਾ।
ਹਾਂਜੀ। ਪੜ੍ਹ ਪੜ੍ਹਨ ਲੱਗਿਆ ਥੜ੍ਹਾ ਔਖਾ ਹੋਂਦਾ ਯਾਂ।
ਹਾਂਜੀ, ਹਰ ਕਿਹੇ ਲਈ ਆਪਣਾ ਔਖਾ ਹੁੰਦਾ, ਮੁੰਡੇ ਨੂੰ ਮੁੰਡਾ ਬਣਨਾ ਔਖਾ ਲੱਗਦਾ, ਕੁੜੀ ਨੂੰ ਕੁੜੀ ਬਣਨਾ ਔਖਾ ਲੱਗਦਾ।
ਹਾਂਜੀ-ਹਾਂਜੀ।
ਹਾਂ, ਕਿਸੇ ਦੇ ਆਪਣੇ ਦੁਖ ਹੁੰਦੇ।
ਬਸ-ਬਸ,
ਦੁੱਖਾਂ ਬਾਰੇ ਗੱਲ ਘਰਦੇ ਵੀ ਹਸੀ ਹੁੰਦੀ ਆ, ਮੈਨੂੰ ਤਾਂ ਬਸ ਮੈਂ ਕੀ ਕਰ ਸਕਦੀ ਹਾਂ ਅੱਜ-ਕੱਲ ਮੇ ਦਿਨ ਚਲਦੇ‌ ਆ। ਮੈਨੂੰ ਕੋਈ ਦੁੱਖ ਨੀ ਹੈਗਾ, ਨਾ ਇਸ ਕਰਕੇ
ਲੈਦੋ ਖਵਾ ਦਉ
ਤੁਹਾਨੂੰ ਕਾਹਦਾ ਦੁਖ ਹੈ?
ਨਹੀਂ, ਮੈਨੂੰ ਕਹਿਦਾ ਮੈਂ ਤੇ ਚੰਗਾ ਭਲਾ ਵਾ‌।
ਚਲੋ, ਇਹ ਵੀ ਵਧੀਆ ਚੰਗਾ ਭਲਾ ਹੋਣਾ ਚਾਹੀਦਾ ਬੰਦੇ ਨੂੰ।
ਹਾਂਜੀ,
ਹਾਂਜੀ, ਬੇ ਫ਼ਾਲਤੂ ਹੋਰ ਸਭ ਵਧੀਆ ਬੈਠੀ ਸੀਗੀ, ਮੈਂ ਕਿਹਾ ਚਲੋ ਕੋਈ ਕੰਮ ਕਰ ਲੈਣੀ ਆਂ ਤੇ ਫਿਰ ਮੈਂ ਆਪਣਾ ਹੀ ਕੰਮ ਕਰਾਂਦੇ ਸੀ। ਸੀਗੀ, ਹੁਣ ਮੈਂ ਫਿਰ ਤੁਹਾਡੇ ਨਾਲ ਮੈਂ ਕਿਹਾ ਚਲੋ ਥੋੜ੍ਹੀ ਬਹੁਤ ਗੱਲ ਕਰ ਲੈਂਦੇੇ ਨਾ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ।
ਠੀਕ ਹੈ।
ਹਾਂਜੀ ਹੋਰ ਤੁਸੀਂ ਦੱਸੋ? ਤੁਸੀਂ ਕੀ ਕਰਦੇ ਹੋ, ਤੁਹਾਨੂੰ ਕੀ ਪਸੰਦ ਦਾ ਕੋਈ ਹੈਬਿਟ ਆਪਣੀ
ਮੈਨੂੰ, ਮੈਨੂੰ ਬੱਸ ਖੇਡਣਾ ਅਤੇ ਘੁੰਮਣਾ
ਕੀ ਖੇਡਣਾ ਪਸੰਦ ਐ ਤੁਹਾਨੂੰ?
ਜਿੱਦਾਂ ਵਾਲੀਬਾਲ ਹੋ ਗਿਆ, ਕ੍ਰਿਕਟ ਹੋ ਗਿਆ।
ਅੱਛਾ, ਵਾਲੀਬਾਲ, ਵਾਲੀਬਾਲ ਮੇਰਾ ਫੇਵਰੇਟ ਆ ਮੇਰੇ ਕੋਲ ਅਵਾਰਡ ਵੀ ਹੈਗੇ ਨੇ ਵਾਲੀਬਾਲ ਮੇਰੇ ਸਿਵਟ ਗੇਮ
ਮੇਰਾ ਵੀ ਉਹੀ ਫੇਵਰੇਟ ਹੈ, ਮੈਂ ਰੋਜ਼ ਜਾਂਦਾ ਖੇਡਣ
ਚਲੋ, ਇਹ ਤਾਂ ਵਧੀਆ ਗੱਲ ਆ। ਸਾਡੇ ਇੱਥੇ
ਥੋੜਾਂ ਬਹੁਤ ਖੇਡਣਾ ਚਾਹੀਦਾਂ ਬੰਦਾ ਫਿਟ ਰਹਿੰਦਾ ਵਾ।
ਹਾਂਜੀ, ਸਾਡੇ ਚ ਚਦੋਂ ਕੁੜੀਆਂ ਹੀ ਖੇਲਦੀਆਂ ਵਾਲੀਬਾਲ ਤਾਂ ਮੈਨੂੰ ਪਤਾ ਨੀ ਕਿ ਮੁੰਡਿਆਂ ਨੂੰ ਸ਼ੌਕ ਹੁੰਦਾ ਵਾਲੀਬਾਲ ਦਾ?
ਹੁੰਦਾ, ਹੁੰਦਾ ਮੁੰਡਿਆਂ ਨੂੰ ਵੱਧ ਅਸੀਂ ਬੜੇ ਜਾਣੇ ਖੇਡਦੇ ਹੁਣੇ
ਚਲੋ ਇਹ ਤਾਂ ਵਧੀਆ ਗੱਲ ਆ, ਮੈਂ ਉਹਦਾ ਮੋਸਟਲੀ ਮੁੰਡੇ ਨੂੰ ਫੁੱਟਬਾਲ, ਕ੍ਰਿਕਟ ਦਾ ਸ਼ੌਕ ਹੁੰਦਾ ਨਾ।
ਹਾਂਜੀ-ਹਾਂਜੀ।
ਹਾਂਜੀ।
ਤੁਹਾਨੂੰ ਕਾਹਦਾ ਸ਼ੌਂਕ ਆ
ਹਾਂਜੀ,
ਤੁਹਾਨੂੰ ਕਾਹਦਾ ਸ਼ੌਂਕ ਆ?
ਮੈਨੂੰ ਉਦਾ ਮੈਨੂੰ ਇੰਨੇ ਸ਼ੌਕ ਹੈ ਨੀ, ਮੈਂ ਤਾਂ ਬੱਸ ਫੋਨ ਜਾ ਸਕਰੋਲ ਕਰਦੀ ਰਹਿੰਦੀ ਹਾਂ, ਜਾਂ ਫਿਰ ਮੈਨੂੰ ਉਹਦਾ ਵਾਲੀਬਾਲ ਦਾ ਸ਼ੌਕ ਹੈ, ਤੇ ਮੈਂ ਥੋੜ੍ਹਾ ਬਹੁਤ ਸਟਡੀਜ਼ ਦਾ ਵੀ ਹੈਗਾ। ਮੇਰੇ ਨਾਲ ਦੀਆਂ ਕੁੜੀਆਂ ਨੂੰ ਤਾਂ ਬਿਲਕੁੱਲ ਨੀ ਹੈਗਾ, ਮੈਨੂੰ ਓਨਾ ਕੁ ਤਾਂ ਹੈਗਾ ਹੀ ਹੈ।
ਹਾਂਜੀ,
ਰੈਂਟ ਸਭਾਵਾ ਆ ਲੱਗਦਾ
ਹੈ, ਹਾਂ ਮੇਂ ਵੀ ਉੰਦੇ ਕੋਲ ਜਾਨਾ ਹੈ।
ਦਾ
ਹਾਂਜੀ ਮੇਰੀ ਫਰੈਂਡਸ ਹੈਗੀਆਂ, ਤੇ ਉਹ ਬਹੁਤ ਵਧੀਆ ਹੈਗੀਆਂ।
ਉਹਨਾਂ ਨਾਲ ਖੇਡੀਆਂ ਖੁਡੀਆਂ ਕਰੋ ਤੁਸੀਂ
ਮੈਂ ਖੇਡਦੀ ਹਾਂ ਇੱਥੇ ਅਲੱਗ ਬੱਸ ਤਾਂ ਮੈਂ ਖੇਡਦੀ ਰਹਿੰਦੀ ਹਾਂ ਬੱਸ
ਠੀਕ-ਠੀਕ ਆ।
ਹਾਂਜੀ,
ਹੋਰ?
ਹੋਰ ਬਸ ਵਧੀਆ ਅੱਜ ਅੱਜ ਦਾ ਦਿਨ ਮਾੜਾ ਚੱਲਣ ਡਿਆ ਅੱਜ ਤਾਂ ਮੀਂਹ ਵੀ ਨੀ ਪਿਆ ਸਵੇਰੇ ਪਿਆ ਹੀ ਥੋੜਾ ਬਹੁਤ ਹੁਣ ਫਿਰ ਗਰਮੀ ਲੱਗਣ ਦੀ
ਆਈ ਤੇ ਸਾਡੀਆਂ ਕਮੇਟੀਆਂ ਹਾਂ। ਤੇਜੀ ਯਾਰ ਵੈਲ ਆਣਾ ਨਹੀਂ ਚਾਹੀਦਾ
ਹਾਂਜੀ ਅਸੀਂ ਵੀ ਏਸੀ ਲਾ ਕੇ ਬੈਠੇ ਸੀ ਬਾਹਰ ਬਟ ਏਸੀ ਦਾ ਵੀ ਥੋੜਾ ਕਹਿੰਦੇ ਆ ਕਿ ਏਸੀ ਘੱਟ ਲਾਉਣਾ ਚਾਹੀਦਾ ਤੇ ਅਸੀਂ ਰਾਤ ਨੂੰ ਵੀ ਲਾਉਂਦੇ ਹਾਂ ਉਦਾਂ ਤਾਂ ਫਿਰ ਵੀ ਰਾਤ ਨੂੰ ਵੀ ਘੱਟ ਹੀ ਲਾਉਂਦੇ ਆਂ
ਬੰਦਾ ਜਿੰਨਾ ਇਸ ਚੀਜ਼ ਬਹਿੰਦਾ ਉਨਾ ਮਤਲਬ ਕਿ ਸੁੱਸਤ ਜਿਹਾ ਸਗੋਂ
ਹਾਂਜੀ ਇਹ ਤਾਂ ਹੈ ਬੰਦੇ ਨੂੰ ਆਪਣੇ ਹਿਸਾਬ ਨਾਲ ਹੀ ਥੋੜਾ ਚੱਲਣਾ ਚਾਹੀਦਾ
ਹਾਂਜੀ ਹੁਣ ਵੇਖੋ ਲੋਕੀ ਪਹਿਲਾਂ ਜਿੱਦਾਂ ਛੱਤਾਂ ਤੇ ਸੌਂਦੇ ਹੁੰਦੇ ਸੀ ਬਾਹਰ ਸੌਂ ਜਾਂਦੇ ਸੀ।
ਸਾਰੀ ਫੈਮਲੀ ਬੈਠ ਕੇ ਗੱਲਾਂ ਕਰਦੀ ਹੁੰਦੀ ਸੀ। ਹੁਣ ਤੇ ਸਾਰੇ ਫੋਨਾਂ ਚ ਹੀ ਵੜੇ ਹੁੰਦੇ ਆਪੋ ਆਪਣੇ
ਹਾਂਜੀ ਬਿਲਕੁਲ ਇਹ ਤਾਂ ਹੈ।
ਹਾਂਜੀ
ਤੁਹਾਡੀ ਸਲੀਪ ਰੂਟੀਨ ਕੀ ਆ ਤੁਸੀਂ ਕਿੰਨੇ ਵਜੇ ਤੱਕ ਸੌਦੇ ਹੋ ਰਾਤ ਨੂੰ
ਮੈਂ ਰਾਤੀ ਸੋ ਜਾਨਾ ਗਿਆਰਾਂ ਕੁ ਵਜੇ ਸਾਢੇ ਦਸ ਗਿਆਰਾਂ ਵਜੇ ਤੱਕ
ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਆ ਤੁਹਾਡੀ ਸਲੀਪ ਰੂਟੀਨ ਮੇਰੇ ਦੋ ਤਿੰਨ ਚਾਰ
ਕੀ ਕਰਦੇ ਰਹਿੰਦੇ ਇੰਨੀ ਲੇਟ
ਗਿਆ ਤਾਂ ਮੇਰੇ ਹਾਲੇ ਹੁਣੇ ਤਾਂ ਮੇਰੇ ਸਕੂਲ ਦੇ ਅਸਾਈਨਮੈਂਟ ਹੀ ਨਹੀਂ ਬਣੇ ਹੀ ਮੇਰੇ ਕੋਲ ਤੇ ਮੈਂ ਉਹੀ ਬਣਾਉਣ ਲਈ ਬਣਾਉਣ ਚ ਲੱਗੀ ਦੋ ਤਿੰਨ ਦਿਨ ਤੋਂ ਫਿਰ ਉਹਦੇ ਤੋਂ ਬਾਅਦ ਹੁਣ ਮੈਂ ਸਕੂਲ ਦੇ ਮੈਨੂੰ ਹੋਰ ਕੰਮ ਮਿਲ ਗਏ ਆ ਬੋਰਡ ਡੈਕੋਰੇਸ਼ਨ ਬੋਰਡ ਬਣਾਣਾ ਹੈ ਮੈਨੂੰ ਉਹਦੇ ਕੰਮ ਚ ਮੈਂ ਦਿਨ ਚ ਸੁਣਨੀ ਰਹਿੰਦੀ ਹਾਂ ਤੇ ਮੈਂ ਰਾਤ ਨੂੰ ਉੱਠ ਕੇ ਮੈਂ ਚਾਰ ਵਜੇ ਤੱਕ ਕੰਮ ਕਰਦੀ ਰਹਿੰਦੀ ਪੰਜ ਛੇ ਵਜੇ ਮੈਂ ਸਕੂਲ ਨੂੰ ਨਿਕਲ ਜਾਂਦੀ ਹਾਂ ਬਸ ਮੈਨੂੰ ਇਹੀ ਕੰਮ ਆ ਰਾਤ ਦੀ ਰਾਤ ਦੀ ਨੀਂਦ ਮੈਂ ਸਕਿਪ ਕਰ ਦਿੰਦੀ ਹਾਂ ਤੇ ਮੈਂ ਰਾਤ ਨੂੰ ਬਾਰਾਂ ਇੱਕ ਵਜੇ ਤੱਕ ਮੈਨੂੰ ਫ਼ੋਨ ਨਹੀਂ ਮਿਲਦਾ ਤਾਂ ਮੈਂ ਦੋ ਵਜੇ ਤੋਂ ਫੋਨ ਚਲਾਉਂਦੀ ਹਾਂ ਚਾਰ ਪੰਜ ਵਜੇ ਤੱਕ
ਠੀਕ ਠੀਕ ਆ ਹੋਰ ਸੁਣਾਓ
ਹੋਰ ਬਸ ਸਭ ਵਧੀਆ ਮੈਂ ਹੀ ਬੋਲੀ ਜਾਂਦੀ ਤੁਸੀਂ ਕੁਝ ਦੱਸੋ ਆਪਣੇ ਬਾਰੇ
ਨਹੀਂ ਬਸ ਚਲੋ ਠੀਕ ਆ ਫਿਰ ਓਕੇ
ਹਾਂਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਮੈਨੂੰ ਵੀ
ਸੱਚੀ ਸਤਿ ਸ਼੍ਰੀ ਅਕਾਲ
ਚੱਲ ਠੀਕ ਸਤਿ ਸ਼੍ਰੀ ਅਕਾਲ ਜੀ
ਹਾਏ ਰੋ ਬੱਸ